ਹੈਲੋ।
ਹੈਲੋ।
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਵਧੀਆ ਤੁਸੀ ਸੁਣਾਓ?
ਸਭ ਵਧੀਆ।
ਹਾਂਜੀ।
ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀਗੀ ਆਹ ਜਿਹੜੇ ਔਨਲਾਈਨ ਸ਼ੋਪਿੰਗ ਵਾਲੇ ਐਪ ਹੈਗੇ ਨੇ ਏਦਾ ਬੈਨੀਫਿਟਸ ਵਗੈਰਾ ਹੈਗਾ ਏ ਕਿੱਦਾਂ ਵਾ, ਦੱਸੋਗੇ ਮਾੜਾ, ਸਮਝਾਓਗੇ ਏਦੇ ਬਾਰੇ ਕੁਛ? ਨੌਲੇਜ ਦੋਗੇ ਮੈਨੂੰ?
ਇਹਦੇ ਬਾਰੇ ਚਲੋ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਓਹ ਦੱਸ ਦਿੰਨਾ।
ਹਾਂਜੀ।
ਇਹ ਤਾਂ ਬਈ ਏਹ ਹੈ, ਬਈ ਕੀ ਕਹਿੰਦੇ ਨੇ, ਇੱਕ ਤਾਂ ਏਹਦਾ ਬੈਨੀਫਿਟ ਐ ਹੋ ਗਿਆ ਬਈ। ਘਰ ਬੈਠੇ ਆਪਾਂ ਆਪਣੀ ਘਰ ਛੱਤ ਦੇ ਥੱਲੇ ਬੈਠੇ ਬੈਠੇ ਆਪਾਂ ਜਿਸ ਟਾਈਮ ਮਰਜੀ। ਜੀ। ਟਵੰਟੀ ਫੋਰ ਜਦੋਂ ਵੀ ਸਾਡਾ ਦਿਲ ਕਰੇ ਆਪਾਂ ਵੀ ਅਪਣੇ ਫੋਨ ਚ ਨਿਕਾਲ। ਕੇ ਸ਼ੋਪਿੰਗ ਕਰ ਸਕਨੇ ਆ। ਤੇ ਦੂਸਰਾ ਇਹ ਹੋ ਗਿਆ ਬਈ ਇਕ ਤਾਂ ਸਾਡਾ ਟਾਈਮ ਬਚ ਜਾਂਦਾ। ਜਿਵੇਂ ਕਿ ਬੰਦਾ ਬਿਜ਼ੀ ਹੋਵੇ ਤੇ ਘਰ ਹੀ ਕੋਈ। ਚੀਜ਼ ਵਗੈਰਾ ਓਡਰ ਕਰ ਦੇਵੇ ਕਿੱਥੋਂ ਜੇਹੜੀ ਵੀ ਨੀਡ ਹੋਵੇ ਉਸ ਚੀਜ਼ ਦੀ। ਤੇ ਦੂਸਰਾ ਤਾਂ ਏਹ ਹੋ ਗਿਆ ਟਾਈਮ ਸੇਵਿੰਗ ਓਹਾਂ ਹਾਂ ਤੇ ਓ ਤੇ ਕੀ ਕਹਿੰਦੇ ਆ ਤੀਸਰਾ ਤੁਸੀ ਏਹ ਲਗਾ ਲਓ ਬਈ ਕੀ ਕਹਿੰ ਦੇ ਆ ਜਿਹੜਾ ਅ ਪ੍ਰਾਈਜ਼ ਕੰਪੈਰੀਜ਼ਨ ਹੋ ਗਿਆ ਉਹ ਪਤਾ ਲੱਗ ਜਾਂਦਾ। ਕਿ ਓਹਦੀ ਪਿਕਚਰਸ ਵੀ ਆ ਜਾਂਦੀਆਂ ਨੇ। ਬਈ ਏਨੇ ਕ ਦਾ ਏਹ ਆਹਾ। ਹਾਂ ਹਾਂ। ਹਾਂ ਹਾਂ ਸਸਤਾ ਵੀ ਮਤਲਬ ਮਿਲ ਜ ਮਿਲ ਵੀ ਜਾਂਦਾ ਐ। ਕਈ ਵਾਰ ਮਹਿੰਗਾ ਵੀ ਮਿਲਦਾ ਐ। ਬਸ ਏਹ ਹੈ ਕਿ ਸਾਡੇ ਕੋਲ ਨਾ ਔ ਪਸ਼ਨ ਹੁੰਦਾ ਵੀ ਤੁਸੀ ਇਹ ਵੀ ਦੇਖ ਸਕਦੇ ਇਹ ਵੀ ਦੇਖ ਸਕਦੇ।
ਬਿਲਕੁਲ ਸਹੀ ਗੱਲ ਹੈ ਉੱਥੇ ਆਪਾਂ ਦੇਖ ਕੇ ਨਾ ਆਪਾਂ ਕੰਪੇਲ ਕਰ ਸਕਦੇ ਆਂ ਆਹ ਚੀਜ਼ ਵਧੀਆ ਕਿ ਆਹ ਚੀਜ਼ ਵਧੀਆ ਐ। ਤੇ ਨਾਲੇ ਮਾਰਕੀਟ ਜਾਣ ਦਾ ਸਮਾਂ ਵੀ ਬਚੇਗਾ ਸਾਨੂੰ ਕੇ ਨੀ ਏ ਨਾਲੇ ਘਰੇ ਬੈਠੇ ਚੀਜ਼ ਆ ਰਹੀ ਐ।
ਜੀ ਹਾਂਜੀ, ਸਹੀ ਗੱਲ ਐ।
ਅੱਜ ਕੱਲ੍ਹ ਤਾਂ ਸੁਵਿਧਾ ਕਈ ਚੀਜ਼ਾਂ ਦੀ ਆ ਗਈਆ ਨੇ ਕਿ ਔਨਲਾਈਨ ਐਪਸ ਵਿੱਚ ਜਮੈਟੋ ਹੋ ਗਿਆ।
ਹਾਂ ਹਾਂ ਹਾਂ ਦਸ ਪੰਦਰਾਂ ਮਿੰਟ ਚ ਤਾਂ ਅ ਆਪਣੇ ਘਰ ਰਿਸੀਵ ਹੋ ਜਾਂਦਾ।
ਆ ਬਿਲਕੁਲ ਬਿਲਕੁਲ ਪਹਿਲਾਂ ਤਾਂ ਲੋਕੀ ਰਾਸ਼ਨ। ਦਾ ਸਮਾਨ ਲੈਣ ਜਾਂਦੇ ਸੀਗੇ ਕਿਰਾਨੇ ਦੀ ਦੁਕਾਨ ਤੇ ਅੱਜ ਕੱਲ੍ਹ ਐਪ ਐਨੇ ਵਧੀਆ ਵਧੀਆ ਆ ਗਏ ਨੇ ਜੈਪੀਟੋ ਹੋ ਗਿਆ ਬਲਿੰਕਟ ਹੋ ਗਿਆ ਉਹ। ਤੇ ਓਡਰ ਕਰੋ ਦੁੱਧ ਵੀ ਘਰੇ ਆ ਜਾਂਦਾ ਜੀ ਕੇ ਨੀ।
ਸਭ ਕੁਛ, ਕੁਛ ਵੀ ਲੈਣਾ ਹੋਵੇ ਕੁਛ ਵੀ ਸਭ ਕੁਛ ਆ ਜਾਂਦਾ।
ਕਈ ਚੀਜ਼ਾਂ ਦਾ ਸੁੱਖ ਵੀ ਹੈਗਾ ਏ ਜੀ। ਕੇ ਨੀ।
ਹਾਂ, ਹਾਂ ਕਾਫੀ ਸੁੱਖ ਐ।
ਔਨਲਾਈਨ ਐਪਾਂ ਦਾ
ਹਾਂ ਇਹ ਤਾਂ ਹੈ।
ਤੁਸੀਂ ਯੂਜ ਕਰ ਰਹੇ ਹੋ ਵੈਸੇ ਐਪ ਵਗੈਰਾ ਕਿ ਨਹੀਂ ਔਨਲਾਈਨ?
ਓਨਲਾਈਨ ਵਗੈਰਾ ਵੈਸੇ ਮੈਂ ਯੂਜ ਕਰਦਾ ਨੀ, ਵੀ ਪਹਿਲਾਂ ਕਰਦਾ ਹੁੰਦਾ ਸੀ। ਸੀ। ਅਮਾਜ਼ੋਨ ਵਗੈਰਾ ਤੇ ਉਹ ਸੀ ਸ਼ੁੱਪਸੀ ਹਾਂ। ਉਹ ਬਸ ਯੂਜ ਕਰਦਾ ਸੀ ਉਹ ਵੀ ਮੈਂ ਨੀ ਸੀ ਕਰਦਾ ਘਰ ਦੇ ਕਰਦੇ ਸੀ। ਤੇ ਜਿਵੇਂ ਕਿਸੇ ਨੂੰ ਹਾਂ। ਘਰਦਿਆਂ ਨੂੰ ਵੀ ਚਾਹੀਦਾ ਹੁੰਦਾ ਸੀ। ਕੁਛ ਤੇ ਫੇਰ ਮੰਗਵਾ ਲਈਦਾ ਸੀ ਉੱਥੋਂ। ਇਹ ਜਿਹੜੇ ਅੱਜ ਕੱਲ ਚੱਲੇ ਬਲਿੰਕ ਕਿਟੈਪਟ ਵਗੈਰਾ ਇਹ ਤਾਂ ਮੈਂ ਯੂਜ ਕੀਤਾ ਵੀ ਨੀ ਤੁਸੀਂ ਕਰਦੇ ਹੋਣੇ।
ਹਾਂਜੀ। ਅਸੀਂ ਤਾਂ ਯੂਜ ਕਰਦੇ ਹਾਂ ਕੋਈ ਸਮਾਨ- ਸਮੂ ਮੰਗਵਾਉਣਾ ਹੁੰਦਾ ਵਾ। ਚਲੋ ਬੰਦਾ ਕਹਿੰਦਾ ਕਿੱਥੇ ਜਾਊਗਾ ਜਿਹੜੇ ਰੇਟ 'ਚ ਉੱਥੇ ਮਿਲਣਾ। ਉਹੀ ਰੇਟ ਚ' ਘਰੇ ਆ ਜਾਂਦਾ ਜੀ। ਇਸ ਕਰਕੇ ਅਸੀਂ ਘਰੇ ਹੀ ਮੰਗ ਲਈ ਤੇ ਨਾਲੇ ਘਰਾਂ ਤੋਂ ਔਡਰ ਕੀਤਾ ਤੇ ਘਰਾਂ ਤੇ ਆ ਜਾਣਾ ਜੀ। ਕ ਨਹੀਂ ਇੱਥੇ ਆਪਾਂ ਜਾਣਾ ਵਾ। ਆਪਣੇ ਨਾਲ ਨੂੰ ਖੱਜਲ ਵੀ ਕਰਨਾ। ਤੇਲ ਬਰਬਾਦ ਕਰਨਾ। ਉਹ ਚੀਜ਼ ਉਹ ਦੇ ਘਰੇ ਆ ਕੇ ਡਿਲੀਵਰ ਕਰ। ਨਹੀਂ, ਦੇਖੋ ਖਰਚਾ ਓਨਾੇ ਹੀ ਪੈ ਜਾਂਦਾ ਜੀ। ਤੁਸੀਂ ਜਾਓਗੇ। ਨਾਲੇ ਇੱਥੇ ਤੁਹਾਨੂੰ ਜੀ ਜੀ।
ਪਤਾ ਅੱਜ ਕੱਲ ਟੈਂਪਰੇਚਰ ਕਿੰਨਾ ਹਾਈ ਉਹ ਰੱਖਿਆ ਵੀ ਗਰਮੀ ਬੜੀ ਹੈ। ਘਰੋਂ ਬਾਹਰ ਨਿਕਲਣ ਤੇ ਵੀ ਨੀ ਦਿਲ ਕਰਦਾ। ਬੰਦਾ ਘਰ ਬੈਠੇ ਬੈਠੇ ਮੰਗਵਾ ਲੈਂਦਾ ਸੀ।
ਜੀ- ਜੀ- ਜੀ ਅਸੀਂ ਕੋਈ ਅਗਰ ਕੱਪੜਾ ਅਗਰ ਲੈਣ ਵੀ ਜਾਂਦੇ ਨਾ ਤੁਸੀਂ ਇਹ ਦੇਖੋ ਮਾਰਕੀਟ ਚ' ਜੇ ਕਿ ਮਤਲਬ ਮੈਂ ਕੋਈ ਟੀ ਸ਼ਰਟ ਲੈਣ ਗਿਆ ਵਾਂ ਜੇ ਅਗਰ ਮੈਨੂੰ ਸਾਈਜ਼ ਦੀ ਕੋਈ ਪ੍ਰੋਬਲਮ ਆਈ, ਕੋਈ ਦਿੱਕਤ ਆਈ। ਜ ਚੇਂਜ ਕਰਨ ਦੁਕਾਨਦਾਰ ਨੇ ਕਹਿੰਣਾ ਤੁਸੀਂ ਤਿੰਨ ਵਜੇ ਤੋਂ ਬਾਅਦ ਆਇਓ।
ਹਾਂ -ਹਾਂ ਸਹੀ।
ਸ਼ੋਪਿੰਗ ਹੈ ਤੁ ਰਾਤੀ ਦੋ ਵਜੇ ਰਿਟਰਨ ਦਾ ਬਾਅਦ ਹੋਊ ਨਾ ਰਾਤੀ ਦੋ ਵਜੇ ਹੋ ਜਾਏਗਾ।
ਹਾਂਜੀ- ਹਾਂਜੀ ਸਹੀ ਗੱਲ।
ਕਿਉਂ ਨਹੀਂ ਉੱਥੇ ਨਾਲ ਹਰ ਇੱਕ ਚੀਜ਼ ਤੁਸੀਂ ਦੇਖ ਕੇ ਆਪਣੀ ਸ਼ੋਪਿੰਗ ਕਰ ਸਕਦੇ ਹੋ ਹਰ ਇੱਕ ਮਤਲਬ ਇੱਕ ਬ੍ਰੈਂਡ ਹੈਗੇ ਨੇ। ਹਰ ਇੱਕ ਚੀਜ਼ ਹੈਗੀ ਹੈਗੇ ਨਹੀਂ ਜੇ ਬੰਦੇ ਨੂੰ ਬੂਟ ਦੇਖਣਾ ਬੂਟ ਮਿਲ ਜਾਣਗੇੱ। ਕੱੜੇ ਦੇਖਣੇ ਕੱਪੜੇ ਮਿਲ ਜਾਣੇ ਹੈਗੇ ਨੀ। ਕੋਈ- ਕੋਈ ਕਸਮੈਟਿਕ ਸਮਾਨ ਵਗ ਉਹ ਮਿਲ ਜਾਏਗਾ।
ਹਮ, ਜਿੱਦਾਂ ਕੋਈ ਚੀਜ਼ ਬਈ। ਕਈ ਵਾਰ ਐਕ ਪਾ ਇਰ ਆ ਜਾਂਦੀ ਬਈ ਨ ਪਤਾ ਲੱਗਦਾ ਕਈ ਵਾਰ ਤੇ ਉਹ ਰਿਟਰਨ ਵੀ ਹੋ ਜਾਂਦੀ ਨਾਲ ਦੇ ਨਾਲ। ਘਰੇ ਬੈਠੇ -ਬੈਠੇ ਜਾਣ ਦੀ ਵੀ ਲੋੜ ਨਹੀਂ ਪੈਂਦੀ।
ਬਿਲਕੁਲ- ਬਿਲਕੁਲ -ਬਿਲਕੁਲ ਕਾਫ਼ੀ ਚੀਜ਼ਾਂ ਦਾ ਸੁੱਖ ਹੈਗਾ ਜੀ ਐਸੀ ਗੱਲ ਨਹੀਂ ਹੈਗੀ। ਚੀਜ਼ਾਂ ਮੰਨੀਆਂ ਨੇ। ਤੇ ਯੂਜ ਕਰਨ ਤੇ ਅੱਛੀ ਚੀਜ਼ਾਂ ਬਨੀਆਂ ਨੇ। ਹਾਂ, ਕਈ ਤੇ ਨ ਨੂੰ ਮਾੜਾ ਵੀ ਕਹੀ ਜਾਂਦੇ ਨੇ ਕਿ ਚੰਗਾ ਵੀ ਕਹੀ ਜਾਂਦੇ ਨੇ। ਪਰ ਤੇ ਜੋ ਮਨਾਇਆ ਬਹੁਤ ਵਧੀਆ। ਮਨਾਇਆ ਜੀ। ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤੇ ਕੋਈ ਚੀਜ਼ ਮਾੜੀ ਨੀ ਹੁੰਦੀ ਮੇਰੇ।
ਹਮ- ਹਮ ਹ ਵੈਸੇ ਵੇਖਿਆ ਜਾਏ ਜੇ ਇੱਕ ਸਾਈਡ ਇਹਦੇ ਤੁਸੀਂ ਕਹਿ ਰਹੇ ਅਡਵਾਂਟੇਜ ਹੈ ਓਨਲਾਈਨ ਸ਼ੋਪਿੰਗ ਦੇ। ਇੱਕ ਸਾਈਡ ਤੇ ਐਡਵਾਂਟੇਜ ਵੀ ਬੜੀ ਜ਼ਿਆਦਾ ਹਨਾ।
ਕਿ ਕਿੱਦਾਂ
ਮੈਂ ਕਿਹਾ, ਜੇ ਤੁਸੀਂ ਕਹਿ ਰਹੇ ਹੋ। ਬ ਜਿੱਦਾਂ ਵੀ ਔਨਲਾਈਨ ਸ਼ੋਪਿੰਗ ਦੇ ਬੜੇ ਬੈਨੀਫਿ
ਨਹੀਂ ਸਭ ਕੁਛ ਨਾ ਕਰੋ। ਜਿਹੜੀ ਚੀਜ਼ ਤੁਹਾਨੂੰ ਜ਼ਿਆਦਾ ਨੀਡ ਹੈਗੀ ਹੈ ਤੁਸੀਂ ਜਾ ਨਹੀਂ ਸਕਦੇ। ਉਹ ਚੀਜ਼ ਤੁਸੀਂ ਮੰਗ ਲਓ। ਜ਼ਰੂਰੀ ਥੋੜ੍ਹੀ ਹਰ ਚੀਜ਼ ਤੁਸੀਂ ਔਨਲਾਈਨ ਹੀ ਕਰਨੀ ਹੈ। ਕਈ ਚੀਜ਼ ਐਦਾਂ ਵੀ ਹੁੰਦੀ ਹੈਦੇ ਮ ਦੇਖ ਹੁੱ ਕੱਪੜਾ ਕਈ ਐਸਾ ਹੈ ਨਾ ਜੀ। ਲੇਡੀਜ਼ ਦਾ ਕਪੜਾ ਅਗਰ ਉਹ ਜੇਟਸ ਦਾ ਕੱਪੜਾ ਕਈ ਵਾਰ ਫੈਬਰਿਕ ਦਾ ਫ਼ਰਕ ਹੁੰਦਾ ਜੀ। ਅਸੀਂ ਹਾਂ। ਅਸੀਂ ਫੋਟੋ ਤੇ ਸੋਹਣਾ ਲੱਗਦਾ ਵਾ। ਸਾਮਣੇ ਆ ਜਾਂਦੀ ਚੀਜ਼ ਬਿਲਕੁਲ ਕਪੜਾ ਬਹੁੱਦਾ ਹੁੰਦਾ।
ਹਾਂਜੀ -ਹਾਂਜੀ ਬਿਲਕੁਲ। ਕਈ ਵਾਰ ਕੰਡੀਸ਼ਨ ਐਸੀ ਬਣ ਜਾਂਦੀ ਬੰਦਾ ਨਹੀਂ ਜਾ ਪਾਉਂਦਾ। ਚਲੋ ਫਿਰ ਬੰਦਾ ਔਨਲਾਈਨ ਕਰ ਕਰ ਲੈਂਦਾ। ਹਰ ਵਾਰ ਓਨਲਾਈਨ ਵੀ ਕਈ ਵਾਰ ਵੀ ਪੁੱਠਾ ਹੀ ਪੈ ਜਾਂਦਾ ਹਾਂ।
ਕਿਉਂਕਿ, ਦੇਖੋ ਜੀ ਅੱਜ ਕੱਲ ਦੇ ਹਰ ਇੱਕ ਬ੍ਰੈਂਡ ਨੇ ਹਰ ਇੱਕ ਮਤਲਬ ਸ਼ੋਪਕੀਪਰ ਨੇ ਔਨਲਾਈਨ ਕਰਨਾ ਸ਼ੁਰੂ ਕਰਤਾ ਜੇ ਤੁਸੀਂ ਅਗਰ ਨਹੀਂ ਵੀ ਜਾਓਗੇ ਨਾ ਉਹ ਲਾਈਵ ਵੀਡੀਓ। ਭਾਵੇਂ ਤੁਸੀਂ ਉਹਨਾ ਕੋ ਮੰਗ ਲੋ।
ਹਾਂ ਹਾਂ।
ਔਨਲਾਈਨ ਮਾਰਕੀ ਵੀ ਐਡਵਾਂਸ ਹੋ ਗਈ ਹੈ। ਸਵਿਗੀ, ਜਮੈਟੋ ਵਗੈਰਾ ਹਰ ਇੱਕ ਔਨਲਾਈਨ ਮਾਰਕੀਟ ਐਡਵਾਂਸ ਹੈਗੀ ਜੀ
ਹਾਂ ਹਾਂ ਇਹ ਤਾਂ ਹੈ।
ਹੁਣ ਤੁਸੀਂ ਗੱਲ ਕਰੋ ਨੈੱਟ ਬੈਂਕਿੰਗ ਦੀ ਗੱਲ ਕਰ ਲੋ ਕੋਈ ਜੀ ਪੀ ਆਈ ਦੀ ਗੱਲ ਕਰ ਲਓ। ਪਹਿਲਾਂ ਔਨਲਾਈਨ ਥੋੜੀ ਹੁੰਦੀ ਸੀਗੀ।
ਹਾਂ ਹਾਂ।
ਕਿ ਨਹੀਂ ਹੁਣ ਔਨਲਾਈਨ ਹੁਣ ਉਹ ਵੀ ਔਨਲਾਈਨ ਹੀ ਜੀ ਆ ਗਿਆ ਜੀ। ਹੁਣ ਇੱਕ ਮਿੰਟ ਤੁਸੀਂ ਕਰੋਗੇ ਤੇ ਤੁਸੀਂ ਭਾਵੇਂ ਤੁਸੀਂ ਜਿੱਥੇ ਬੈਠੇ ਹੋ। ਤੁਸੀਂ ਬਾਹਰ ਬੈਠੇ ਹੋ ਭਾਜੀ, ਇੱਕ ਮਿੰਟੇ ਪੈਸੇ ਟਰਾਂਸਫਰ ਜਾਂਦੇ ਨੇ।
ਹਾਂ, ਹਾਂ, ਬਿਲਕੁਲ ਸਹੀ ਗੱਲ ਹੈ ਹਾਂ ਹਾਂ।
ਉਹ ਬੈਂਕ ਚ ਜਾ ਕੇ ਅਗਲੇ ਦਾ ਖਾਤਾ ਨੰਬਰ ਭਰੋ ਫੇਰ ਲਾਈਨ ਲੱਗੋ ਫੇਰ ਜਾ ਕੇ ਜਮਾ। ਵਗੈਰਾ ਜੋਂ ਲਾਈਨ ਇੰਨੀ ਲੰਬੀ ਹੁੰਦੀ ਸੀਗੀ ਲੋਕਾਂ ਦੇ ਲੰਚ ਟਾਈਮ ਹੋ ਜਾਂਦੇ ਸੀਗੇ। ਤੇਜ਼ੀ ਲੈਣ ਜਾ ਏਦਾਂ ਸਾਰੀ ਦਾਹਾੜੀ ਜਿਹੜੇ ਬੰਦੇ ਨੇ। ਕੰਮ ਤੇ ਇਹਨਾਂ ਦੀ ਦਿਹਾੜੀ ਟੁੱਟ ਜਾਣੀ ਸੀਗੀ।
ਦਿਨ ਵੱਖਰਾ ਖ਼ਰਾਬ ਜਾਂਦਾ ਸੀ।
ਜੀ ਜੀ ਹੁਣ ਕਈ ਔਨਲਾਈਨ ਇਹ ਵੀ ਚੱਕਰ ਹੈਗਾ ਜੇ ਗੂਗਲ ਪੇ ਚਲਾ ਰਹੇ ਨੇ। ਪਰ ਕਈ ਵਾਰੀ ਇਹ ਨਾ ਉਹ ਵੀ ਹੋ ਜਾਂਦਾ ਨਾ ਹੈਗ ਕਰ ਲੈਂਦੇ ਨੇ। ਪੈਸੇ ਕਢਾ ਲੈਂਦੇ ਨੇ ਹਮ।
ਬਸ ਆਹੀ ਆ ਕਈ ਵਾਰ। ਹੋ ਜਾਂਦਾ।
ਤੁਹਾਡੇ ਹਿਸਾਬ ਨਾਲ ਕੀ ਸਹੀ ਲੱਗਦਾ ਤੁਹਾਨੂੰ?
ਤੁਹਾਡੀ ਨਾ ਵੀਰ ਜੀ ਆਵਾਜ਼ ਕੱਟ ਰਹੀ ਸੀ। ਦੁਬਾਰਾ ਬੋਲ ਸਕਦੇ।
ਮੈਂ ਕਿਹਾ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਸਹੀ ਲੱਗਦਾ ਵਾ?
ਮੇਰੇ ਹਿਸਾਬ ਨਾਲ ਤਾਂ ਉਹ ਬਸ ਠੀਕ ਹੀ ਆ ਤੁਸੀਂ ਫਿਫਟੀ ਫਿਫਟੀ ਲਗਾ ਲਓ। ਕਿਉਂਕਿ ਜਿਹੜਾ ਔਨਲਾਈਨ ਹੈ। ਹਾਂ ਬਹੁਤ ਬੈਨੀਫਿਟ ਵੀ ਨੇ ਕਈ ਵਾਰ ਬਈ। ਸਹੀ ਵੀ ਨਹੀਂ ਹੁੰਦਾ ਹਿਸਾਬ ਕਿਤਾਬ ਹਾਂ।
ਅੱਛਾ
ਹਮ ਹਮ ਡਿਸਐਡਵਾਂਟੇਜ ਵੀ ਕਰ ਜਾਂਦੀ ਕਈ ਵਾਰ।
ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ।
ਹਾਂ ਜਿੱਦਾਂ ਹੁਣ, ਇਹ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ। ਵੀ ਲੇਡੀਜ਼ ਆਪਣਾ ਆਪਾਂ ਜੇ ਕੱਪੜਾ ਲੈਣਾ ਹੋਵੇ ਫੈਬਰਿਕ ਲੈਣਾ ਹੋਵੇ। ਤੇ ਕਹਿੰਦੇ ਆਪਾਂ ਜੇ ਓਨਲਾਈਨ ਔਡਰ ਕਰ ਦਈਏ ਤੇ ਚਲੋ ਅ। ਫੋਟੋ ਚ ਤਾਂ ਹੋਰ ਸਾਨੂੰ ਵਿਖੇਗਾ ਪਰ ਆਪਾਂ ਉਹਨੂੰ ਹੱਥ ਨਹੀ ਲਗਾ। ਕਦੇ ਨਾ ਛੂਹ ਸਕਦੇ ਆ ਬਸ ਆਪਾਂ ਦੇਖ ਸਕਦੇ ਹਾਂ ਦੂਰੋਂ। ਬਸ ਇਹ ਇਹੀ ਫ਼ਰਕ ਹੈ ਹਾਂ ਬਈ ਕੱਪੜੇ ਦਾ ਵੀ ਕਈ ਵਾਰ ਸਾਨੂੰ ਲੱਗਦਾ ਵੀ ਇਹ ਵਧੀਆ। ਪਰ ਉਹ ਕਪੜਾ ਦੀ ਫਿਰ ਜਿਹੜੀ ਕੁ ਕੁਆਲਿਟੀ ਹੁੰਦੀ ਉਹ। ਫਿਰ ਕਈ ਵਾਰ ਸਹੀ ਨਹੀਂ ਨਿਕਲਦੀ ਹਾਂ ਹਾਂ।
ਉਹ ਕੱਪੜਾ ਨਾਲ ਹਲਕਾ ਦੇ ਦਿੰਦੇ ਪੈੇ ਵੀ ਪੂਰੇ ਲੈਂਦੇ ਨੇ ਕੱਪਾ ਵੀ ਹਲਕਾ।
ਹਾਂ, ਹਾਂ ਬਸ ਆਹੀ ਚੱਕਰ ਐ, ਹੂੰ
ਦੇਖੋ ਪਰ ਓਦੇ ਚ ਔਪਸ਼ਨ ਤੇ ਹੈਗਾ ਨਾ, ਰਿਟਰਨ ਦਾ ਓਪਸ਼ਨ ਹੈਗਾ ਵਾ, ਕਿ ਨਈਂ
ਹਾਂ, ਹਾਂ ਇਹ ਤਾ ਹੈ, ਰਿਟ ਰਿਟਰਨ ਦਾ ਓਪਸ਼ਨ ਤਾਂ ਐ, ਪਰ ਏ ਗੱਲ ਏ ਐਨਾ, ਕਈ ਵਾਰ ਵੀਰ ਜੀ ਟਾਈਮ ਘੱਟ ਹੁੰਦਾ। ਕਈ ਵਾਰ, ਉਹੋ ਏ ਜਿਵੇਂ ਕਿ ਕਿ ਕਿਸੇ ਨੂੰ ਐਮਰਜੈਂਸੀ ਚਾਹੀਦੀ ਹੁੰਦੀ, ਹਫ਼ਤੇ ਦਾ ਟਾਈਮ ਹੁੰਦਾ। ਇੱਕ ਹਫਤੇ ਦਾ ਜਿਵੇਂ ਵੀ ਟਾਈਮ ਹੁੰਦਾ, ਤੇ ਪੰਜ-ਛੇ ਦਿਨਾਂ ਬਾਦ ਸਾਨੂੰ ਅਗਰ ਜੇ ਸਾਡਾ ਆਰਡਰ ਰਿਸੀਵ ਹੁੰਦਾ, ਪਰ ਜੇ ਅਪਾਂ ਰਿਟਰਨ ਕਰਾਂਗੇ ਫੇਰ ਓ ਓਨੂੰ ਆਉਣ ਤੇ ਵੀ ਟੈਮ ਲੱਗ ਜਾਣਾ ਨਾ, ਹਫ਼ਤਾ ਹੋਰ ਲੱਗ ਜਾਨਾ, ਇੱਕ। ਫੇਰ, ਇਹ ਸਾਡਾ ਜਿਹੜਾ ਵਿਚਕਾਰਲਾ ਟਾਈਮ ਐ, ਏ ਖ਼ਰਾਬ ਹੋ ਜਾਂਦਾ।
ਫੇਰ, ਤੁਸੀ ਮੰਗਵਾਓ, ਐੱਨੀ ਜਲਦਬਾਜ਼ੀ ਕਰਕੇ ਮੰਗਾਵਾਓ ਵੀ ਨਾ
ਆਂ, ਹਾਂ।
ਹਾਂ, ਕਿਓਕਿ ਜਿਆਦਾ ਜਲਦਬਾਜ਼ੀ ਮਾੜੀ ਰਹਿੰਦੀ ਏ, ਜਦੋ ਥੋੜਾ ਟਾਈਮ ਹੈਗਾ, ਸਮਾਂ ਹੈਗਾ ਫੇਰ ਬੰਦਾ ਮੰਗਾ ਲਵੇ। ਆਰਾਮ ਨਾਲ ਕੋਈ ਉਨੀ-ਇੱਕੀ ਦਿੱਕਤ ਹੁੰਦੀ ਏ, ਕਿ ਬੰਦਾ ਵਾਪਸੀ ਕਰਨ ਜੋਗਾ ਰਵੇ।
ਆ, ਫ੍ਰੀ ਹੋਵੇ ਬਈ। ਕਿੱਥੇ ਆਉਣ-ਜਾਣ ਵਾਸਤੇ ਵੀ, ਨੀਡ ਨਾ ਹੋਵੇ ਫੈਬਰਿਕ ਵਗੈਰਾ ਦੀ ਜੇ ਕਿਸੀ ਵੀ ਚੀਜ਼ ਵਗੈਰਾ ਦੀ, ਹੂੰ
ਹਣ ਤੁਸੀ ਐਦੀ ਗੱਲ ਕਰਲੋ ਕਿ ਨਾਮ ਏ, ਹੁਨ ਜੀਓ ਦਾ ਵੀ ਐਪ ਆ ਗਿਆ ਵਾ। ਜੇ ਪਹਿਲਾਂ ਬਲਿੰਕ ਬਲਿੰਕਿਟ ਹੁੰਦੇ ਸੀਗੇ, ਹੁਨ ਜੀਓ ਮਾਏ ਔ ਓ ਵੀ ਜੀਓ ਰਾਸ਼ਨ ਦਾ ਵੀ ਆ ਗਿਆ ਨਾ।
ਜੀ ਅੱਛਾ, ਜੀਓ ਰਾਸ਼ਨ।
ਹਾ, ਰਾਸ਼ ਜੀਓ ਏਦਾਂ ਈ ਕੁੱਛ ਕਰਕੇ ਹੈਗਾ ਵਾ ਓਹਨਾਂ ਦਾ।
ਅੱਛਾ, ਅੱਛਾ ਨੀ ਮੈਨੂੰ ਨੀ ਪਤਾ, ਅੱਛਾ ਵੀ ਓਹਦੇ ਚ ਕੀ ਹੁੰਦਾ?
ਉਦੇ ਚ ਏੱਦਾ ਤੁਸੀ ਕਰੇ ਜੇ ਜਿਵੇਂ ਕਿ ਆਪਾ ਗਰੋਸਰੀ ਦਾ ਸਮਾਨ ਹੋ ਗਿਆ, ਰਾਸ਼ਨ ਦਾ ਹੋ ਗਿਆ। ਕਰਿਆਨੇ ਦਾ, ਓ ਆ ਜਾਂਦਾ ਸਾਰਾ ਸਮਾਨ। ਹਾਂ, ਫੇਰ ਓਹ ਜਾਣ ਦੀ ਲੋ ਲੋੜ ਨੀ ਹੈਗੀ ਨਾਲੇ ਓ ਡਿਸਕਾਊਂਟ ਵੀ ਦੇੰਦਾ ਵਾ, ਤੁਸੀ ਕੁੱਛ ਸ਼ੋਪ ਸ਼ੋਪਿੰਗ ਕਰੋਗੇ ਨਾ, ਸ਼ੋਪਿੰਗ ਮਤਲਬ ਕਿ ਸਮਝ ਲੋ ਸੌ-ਦੋ ਸੌ ਰੁਪਏ ਦੀ ਸ਼ੋਪਿੰਗ ਕੀਤੀ ਤੁਹਾਨੂੰ ਜੋ ਬਜ਼ਾਰ ਚਾਲੀ ਰੁਪਏ ਕਿੱਲੋ ਪਿਆਜ ਹੈਗਾ ਵਾ, ਓ
ਹੂੰ, ਹੂੰ, ਅੱਛਾ ਜੀ।
ਹਾਂ, ਪਿਆਜ ਵੀ ਵਧੀਆ ਹੁੰਦਾ ਵਾ। ਹਾਂ, ਕਈ ਚੀਜ਼ਾਂ ਚ ਔਫਰਸ ਵੀ, ਔਫ ਔਫਰ ਵੀ ਦਿੰਦੇ ਨੇ।
ਅੱਛਾ, ਅੱਛਾ, ਹੂੰ ਡਿਸਕਾਊਂਟ ਵਗੈਰਾ ਵੀ ਤੁਸੀ ਕਾਫੀ ਲ ਲੈਸ ਦੈਨ ਕਰਕੇ ਦੇ ਰਹੇ ਨੇ ਬਈ ਕਿੱਥੇ ਚਾਲੀ ਰੁਪਏ ਕਿੱਲੋ, ਕਿੱਥੇ ਪੰਜ ਰੁਪਏ ਕਿੱਲੋ ਹੈਨਾ
ਫਿਰ, ਹਾਂ ਕਿੰ ਕਿੰਨਾ ਬੈਨੀਫਿਟ ਹੈਗਾ ਐਦਾ? ਦੇਖੋ, ਕਈ ਚੀਜ਼ਾ ਨੂੰ ਨਾ ਐਕਸਪਲੋਰ ਕਰਨਾ ਪੈਂਦਾ, ਦੇਖਨਾ ਪੈਂਦਾ ਤਾਂ ਹੁੰਦਾ ਵਾ, ਤੇ ਐਦਾਂ ਵੀ ਨੀ ਹੈਗਾ ਤੁਸੀ ਫਟਾਫਟ ਏਕ ਐਪ ਤੇ ਔਨ ਕੀਤਾ, ਤੇ ਨਾਲੇ ਬੁਕਿੰਗ ਕਰ ਦਿਤੀ, ਓ ਚੀਜ਼ ਦਾ ਫਾਇਦਾ ਨੀ ਨਾ, ਤੁਸੀ ਓਹਨੂੰ ਦੇਖ ਖੋਲੋ, ਸਮਝੋ, ਤਾਂ ਜਾ ਕੇ ਆਰਡਰ ਕਰੋ। ਜਲਦਬਾਜ਼ੀ ਚ ਤੇ ਹਰ ਚੀਜ਼ ਖ਼ਰਾਬ ਹੁੰਦੀ ਜੀ, ਵੈਸੇ ਤਾ ਔਨਲਾਈਨ ਐਪ ਮੇਰੇ ਹਿਸਾਬ ਨਾਲ ਤੇ ਬਹੁਤ ਅੱਛੀ ਚੀਜ਼ਾਂ ਹੈਗੀਆਂ ਨੇ। ਜੇ ਸਹੀ ਤਰੀਕੇ ਨਾਲ ਵਰਤੋ ਜੀ, ਕਿ ਨਈ
ਬਿਲਕੁਲ, ਬਿਲਕੁਲ, ਬਿਲਕੁਲ।
ਚਲੋ ਵੀਰ ਜੀ ਮੈਂ ਕਰਦਾ ਫੋਨ, ਕੋਈ ਆਇਆ ਏ ਠੀਕ ਐ ਜੀ, ਓਕੇ, ਓਕੇ, ਸਤਿ ਸ੍ਰੀ ਅਕਾਲ।